ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।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
ਵਧੀਆ-ਵਧੀਆ ਮੈਂ ਵਧੀਆ ਤੁਸੀ ਸੁਣਾਓ ਸਭ ਵਧੀਆ।
ਹਾਂਜੀ ਸਭ ਵਧੀਆ ਮੈਂ ਬੈਠੀ ਸੀ ਮੈਂ ਕਿਹਾ ਤੂੰਸੀ ਤਾਂ ਫੋਨ ਕਰਦੇ ਨੀ ਮੈਂ ਹੀ ਕਰਾਂ
ਹਾਂ ਮੈਂ ਇ ਸੋਚਦੀ ਪਈ ਮੈਂ ਕਿਹਾ ਭੈਣ ਜੀ ਦਾ ਅੱਜ ਬੜੇ ਦਿਨਾਂ ਬਾਅਦ ਫੋਨ ਆਇਆ ਜਰਾ ਮੈਂ ਪੁੱਛਾਂ ਅੱਜ ਕਿਵੇਂ ਯਾਦ ਕਰ ਲਿੱਤਾ ਤੁਸੀਂ ਮੈਨੂੰ
ਬਸ ਮੈਂ ਤਾਂ ਖੁੱਦ ਕਰਨਾ ਹੀ ਚਾਹੁੰਦੀ ਸੀ ਮੈਂ ਕਿਹਾ ਮੈਂ ਕਰਾਂ ਤੇ ਬਸ ਟਾਈਮ ਜਿਹਾ ਹੀ ਨਹੀਂ ਲੱਗ ਰਿਹਾ ਸੀਗਾ ਵਿੱਚ ਤੇ
ਹ
ਤੇ ਮੈਂ ਪੁੱਛ ਰਹੀ ਸੀ ਕਿ ਕਾਫੀ ਟਾਈਮ ਹੋ ਗਿਆ ਤੁਹਾਡਾ ਵੀ ਫੋਨ ਨਹੀ ਆਇਆ
ਨਹੀਂ ਨਹੀਂ ਭੈਣ ਜੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਬੱਚਿਆਂ ਦੀ ਛੁੱਟੀਆਂ ਨਾਲੇ ਨੇ ਝ ਉਲਝੀ ਰ ਰਹੀਦਾ ਸੀ ਤੇ ਨਾਲੇ ਨਾ ਮੈਂ ਵੀ ਯਾਦ ਕਰ ਹੀ ਰਹੀ ਸੀ ਤੁਹਾਨੂੰ ਮੈਂ ਕਿਹਾ ਚੱਲ ਲੱਭਾਂ ਤੁਹਾਡਾ ਨੰਬਰ ਕਿੱਥੇ ਵੇ ਤੇ ਫਿਰ ਹੁਣ ਤੁਸੀਂ ਵੇਖਲੋ ਆਪੇ ਹੀ ਫੋਨ ਕਰ ਲਿੱਤਾ
ਬਸ ਦੇਖੋ ਚੰਗਾ ਹੋਇਆ ਨਾ ਮੈਂ ਫੋਨ ਕਰ ਲਿਆ
ਇਹ ਤਾਂ ਗੱਲ ਹੈ ਹੀ ਵੇਖੋ ਜੀ ਹੁਣ ਇੱਕ ਜਣੇ ਨੇ ਯਾਦ ਕਰਨਾ ਵੇਖੋ ਦੂਜੇ ਨੂੰ ਆਪੇ ਪਤਾ ਲੱਗ ਜਾਂਦਾ
ਬਿਲਕੁਲ ਬਿਲਕੁਲ ਮੈਂ ਖੁੱਦ ਇਹੀ ਸੋਚ ਰਹੀ ਸੀ ਮੈਂ ਕਿਹਾ ਵੈਸੇ ਤਾਂ ਪਿੱਛ ਤਾਂ ਸਾਡੀ ਕਾਫ਼ੀ ਚੰਗੀ ਗੱਲ ਹੋ ਰਹੀ ਸੀ ਨਾ ਕਾਫੀ ਦਿਨ ਹੋਏ ਇਹ ਹੁਣ ਨੀ ਆ ਰਹੀ ਸੀ ਮੈਂ ਕਿਹਾ ਪਤਾ ਨੀ ਕਿੱਥਤੇ ਬਿਜ਼ੀ ਨੇ ਕਿਧਰੇ ਗਏ ਹੋਏ ਨੇ ਮੈਂ ਕਿਹਾ ਪੁੱਛਾਂ ਮੈਂ
ਹ ਤੇ ਹੋਰ ਹੈ ਦੋ ਦਿਨ ਬੱਚਿਆਂ ਦੀ ਨਾਨੀ ਘਰ ਲਾ ਕੇ ਆਈ ਸੀ ਪੇਕੇ ਆਪਣੇ ਤੇ ਇਹਨਾਂ ਨੇ ਇੰਨਾ ਦੁਖੀ ਕੀਤਾ ਤਦ ਅਸੀਂ ਜਦੋਂ ਦੀ ਛੁੱਟੀਆਂ ਪਈਆਂ ਨਾ ਨਾਲੇ ਗਰਮੀ ਬੜੀ ਹੈ ਫਿਰ ਮੈਂ ਸੋਚਿਆ ਜਾਣਾ ਵੀ ਕਿੱਥੇ ਵ ਤੁਸੀਂ ਆਪ ਦੱਸੋ ਮੈਂ ਕਿਹਾ ਚਲੋ ਨਾਨੀ ਘਰ ਹੀ ਲੈ ਜਾਂਦੀ ਹਾਂ ਇਹਨਾਂ ਨੂੰ ਘਰ ਤਾਂ ਬੜੀ ਖਾਪ ਪਾਈ ਦੀ ਸੀ ਉੱਥੇ ਵੀ ਆਪਣਾ ਹੈ ਸਾਰੇ ਬੱਚੇ ਬੱਚੇ ਇਕੱਠੇ ਹੋ ਨੇ ਨਾਨੀ ਘਰ ਜੋ ਇਹਨਾਂ ਨੇ ਉੱਦਮ ਮਚਾਇਆ ਦੋ ਦਿਨ ਪੱਕਾ ਚਲੋ ਫਿਰ ਮੰਮੀ ਕਹਿਣ ਲੱਗੀ ਕਿ ਥੋੜਾ ਇੰਜੋਏ ਬੱਚਿਆਂ ਨੇ ਛੁੱਟੀਆਂ ਚ ਹੀ ਕਰਨਾ ਚੱਲ ਖੇਡ ਲੈਣਦੇ ਪਰ ਫਿਰ ਡਰ ਵੀ ਲੱਗਦਾ ਸ਼ਰਾਰਤਾਂ ਵਗੈਰਾ ਕਰਨ ਤੇ ਆਪਣਾ ਕੋਈ ਸੱਟ ਸੁੱਟ ਹੀ ਨਾ ਖਾ ਲੈਣ ਨਾ
ਵਗੈਰਾ ਵੀ ਲੱਗਦੀ ਹੈ ਸੋਚ ਫਨ ਹੁੰਦੀਆਂ ਨੇ ਨਾਲੇ ਆਪਾਂ ਦੇਖ ਕੇਏ ਵੀ ਅੱਜ ਕੱਲ ਜਿਵੇਂ ਦਾ ਮਾਹਲ ਹੈਗਾ ਤੇ ਆਪਾਂ ਬਾਹਰ ਵੀ ਨੀ ਬੱਚਿਆਂ ਨੂੰ ਭੇਜ ਸਕਦੇ ਖੇਲਣ ਮੈਨੂੰ ਇਸ ਤੋਂ ਚੰ ਮੈਂ ਅਧਿ ਘਕਾਰ ਚ ਹੀ ਭੇਜਦੀ ਆ ਆਪਣੇ ਘਰ ਹੈਾ
ਹਾਂਜੀ ਆਪਣਾ ਪਾਰਕ ਪੂਰਕ ਵੀ ਜਾਣ ਤੇ ਬੰਦੇ ਨੂੰ ਨਾਲ ਜਾਣਾ ਪੈਂਦਾ ਕਿੱਥੇ ਬਾਹਰ ਵੀ ਡਰ ਲੱਗਦਾ ਭੇਜਦੇ ਹੋਏ ਬੱਚੇ ਨੂੰ ਨਾ
ਹਾਂਜੀ ਮੈਨੂੰ ਖੁਦ ਮੈਂ ਵੀ ਜਦ ਕਿਤੇ ਭੇਜਣਾ ਹੋਵੇ ਨਾ ਪਾਰਕ ਵਗੈਰਾ ਤੇ ਮੈਂ ਨਾਲ ਹੀ ਜਾਂਦੀ ਹਾਂ ਪਤਾ ਨੀ ਕਿਵੇਂ ਦਾ ਬੋਲੇ ਕੋਣ ਬੰਦਾ ਬਾਰਕੇ ਬੈਠਾ ਹੋਵੇ ਹੈਨਾ।
ਹਾਂਜੀ ਹਾਂਜੀ ਇਹ ਤਾਂ ਵੇਖੋ ਹੈ ਹੀ ਫਿਰ ਬੱਚੇ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਏ
ਹਾਂਜੀ ਕਿ ਮੈਂ ਵੀ ਇਹੀ ਸੋਚ ਰਹੀ ਹੁੰਦੀ ਹਾਂ ਵੈਸੇ ਕਿ ਜਿਵੇਂ ਆਪਾਂ ਪਹਿਲੇ ਸਾਡੇ ਟਾਈਮ ਤੇ ਅੱਜ ਤੱਕ ਜਦੋਂ ਮਰਜੀ ਚਲੇ ਜੀਏ ਨਾ ਜਈਏ ਕੋਈ ਫ਼ਰਕ ਨਹੀਂ ਪੈਂਦਾ ਸੀਗਾ ਹਨਾ ਪਰ ਹੁਣ ਅੱਜ ਕੱਲ ਦਾ ਐਵੇਂ ਦਾ ਜ਼ਮਾਨਾ ਹੈ ਨੀ ਕਿ ਬੱਚਿਆਂ ਨੂੰ ਐਵੇਂ ਭੇਜ ਦਿੱਤਾ ਜਾਵੇ
ਅਤੇ ਭੈਣ ਜੀ ਜੀ ਸਾਡਾ ਤਾਂ ਟਾਈਮ ਹੀ ਹੋਰ ਹੁੰਦਾ ਸੀ ਕੋਈ ਮਤਲਬ ਕਦੀ ਅਸੀਂ ਚੋਰੀ ਦੀ ਖਬਰ ਨਹੀਂ ਸੁਨੀ ਹੈ ਕਿਡਨੈਪਿੰਗ ਵਗੈਰਾ ਨਹੀਂ ਸੁਣਨੀ ਕੋਈ ਇਹੋ ਜਿਹੀ ਗੱਲ ਨਹੀਂ ਸੁਣਨੀ ਕਿ ਬੱਚੇ ਬੱਚੇ ਬੱਚੇ ਲੜੇ ਨੇ ਤੇ ਆਪਣਾ ਵੱਡਿਆਂ ਦੀ ਲੜਾਈ ਹੋ ਗਈ ਅੱਜ ਕੱਲ੍ਹ ਤਾਂ ਪਤਾ ਨਹੀਂ ਟਾਈਮ ਹੀ ਕਿਊ ਜਾਂ ਕੱਲਿਉ ਜਿਹਾ ਚਲਿਆ ਜਾਵੇ ਬੱਚਿਆਂ ਨੂੰ ਦੁਕਾਨ ਤੱਕ ਭੇਜਦੇ ਹੋਏ ਡਰ ਲੱਗਦਾ
ਬਿਲਕੁਲ ਮੈਂ ਤਾਂ ਖੁੱਦ ਨੀ ਭੇਜਦੀ ਮੈਂ ਤਾਂ ਇਕੱਠਾ ਸਮਾਨ ਮੰਗਾ ਕੇ ਰੱਖਦੀ ਦਿੰਦੀ ਹਾਂ ਵੀ ਜੋ ਖਾਣਾ ਹੈ ਇਕੱਠਾ ਮੰਗ ਲੋੋ ਬਾਰ ਬ ਪਾ ਕੇ ਨਹੀਂ ਜਾਣਾ
ਬਾਹਰ ਦਾ ਇਹਨਾਂ ਨੇ ਗੰਦ ਮਨ ਹੀ ਖਾਣਾ ਫਿਰ ਲਿਆ ਕੇ ਹੈ ਤਾਂ ਆਪਣਾ ਫਿਰ ਡਰ ਲੱਗਿਆ ਰਹਿੰਦਾ ਅੱਜ ਕੱਲ੍ਹ ਹਰ ਚੀਜ਼ ਚ ਮਿਲਾਵਟ ਇਹ ਹੋ ਰਿਹਾ ਹੈ ਕਿ
ਇਹ ਤਾਂ ਹੈ ਦੇਖੋ ਮੈਂ ਖੁਦ ਹੀ ਕਦੇ ਕਤਾਰ ਤੇ ਜਿਵੇਂ ਮੈਂ ਬੈਠੇ ਹੁੰਦੇ ਹ ਨਾ ਤੇ ਮੈਂ ਕਹਿੰਨੀ ਹ ਸਾਰੇ ਮੰਗਵਾ ਲਓ ਸਾਰੀ ਮੈਂ ਬਣਾ ਦਣੀ ਹਾਂ ਕੋਈ ਚੀਜ਼ ਉਓਹੀ ਖਾ ਲੈਣਾ ਤੁਸੀਂ
ਤੇ ਹੋਰ ਹਾਂਜੀ ਇਹ ਤਾਂ ਹੈ ਬਸ ਆਦਤ ਪੈ ਜਾੇ ਨਾ ਬੱਚਿਆਂ ਨੂੰ ਗੰਦੀ ਫਿਰ ਨਹੀਂ ਮੁੜ ਹੈਗੇ ਹੈ ਨਾਲੇ ਆਪਣਾ ਅੱਜ ਕੱਲ ਤਾਂ ਸਬਜ਼ੀਆਂ ਚ ਕਿ ਫਰੂਟਾਂ ਚ ਵੀ ਮਿਲਾਵਟ ਮੈਂ ਸੁਣਣੀ ਆਉਣ ਲੱਗ ਗਈਏ ਕੋਈ ਰੰਗ ਪਾਉਣ ਲੱਗੇ ਨੇ ਚੁਕੰਦਰ ਆਪਣਾ
ਹਾਂ ਜਿਹੜੇ ਜਿਹੜੇ ਫਰੂਟ ਵਗੈਰਾ ਬਣਦੇ ਪਏ ਨੇ ਆ ਇਹਨਾਂ ਵਿੱਚ ਵੀ ਤਾਂ ਠੀਕ ਹੈ ਪਾ ਕੇ ਦਿੰਦੇ ਪ ਨੇ
ਦੱਸੋ ਹੁਣ ਬੰਦਾ ਖਾਏ ਤੇ ਕੀ ਖਾਏ ਤੇ ਹੋਰ ਬੱਚਿਆਂ ਨੂੰ ਫਰੂਟ ਵੀ ਦੇਈਏ ਨਾ
ਬ ਤਾਂ ਹੈਾਲ ਹੁਣ ਬੰਦਾ ਨਾ ਇਹ ਸੋਚਦਾ ਹੈ ਕਿ ਸਾਡਾ ਬੱਚਾ ਕੁੱਛ ਚਲੋ ਹੈਲਦੀ ਖਾ ਲਏ ਤੇ ਅਸੀਂ ਫਰੂਟ ਵਗੈਰਾ ਦੇ ਦਿੰਦੇ ਆ ਉਹਨੂੰ ਪਰ ਅੱਜ ਕੱਲ ਤਾਂ ਫਰੂਟਾਂ ਚ ਵੀ ਮਿਲਾਵਟ ਹੈ ਕਿ ਬੰਦਾ ਜਾਏ ਕਿੱਥੇ
ਹ ਇਹ ਤਾਂ ਹੈ ਹੀ ਭੈਣ ਜੀ ਵੇਖੋ ਹੁਣ ਇਹਨਾਂ ਨੇ ਆਪਣੀ ਵਿਕਰੀ ਕਰਨੀ ਹੈ ਫਰੂਟਾਂ ਦੀ ਤਾਂ ਕੁਛ ਨਾ ਕੁਛ ਵਿੱਚ ਕਦੇ ਇੰਜੈਕਸ਼ਨ ਪਾਏ ਨੇ ਕਿੱਥੇ ਕੋਈ ਰੰਗ ਪਾਇਆ ਹੋਇਆ ਵਿੱਚ ਆਪਣੀ ਹਰ ਜਗ੍ਹਾ ਹੀ ਮਿਲਾਵਟ ਹੈ ਅੱਜ ਕੱਲ੍ਹ ਤਾਂ
ਉਹ ਤਾਂ ਹੈ ਹੀ ਦੇਖੋ ਮੈਂ ਤਾਂ ਖੁਦ ਕਦੀ ਕਦਾਰ ਸੋਚਦੀ ਹਾਂ ਵੀ ਸਾਨੂੰ ਨਾ ਆਪਣੇ ਘਰ ਚ ਹੀ ਨਾ ਉਗਾ ਲੈਣਾ ਕਿਦੇ ਨੇ ਫਰੂਟ ਵਗੈਰਾ ਵੀ ਕਿਉਂਕਿ ਜਿੰਨੀ ਮਿਲਾਵਟ ਹੁੰਦੀ ਵੀ ਹੈ ਨਾ
ਹਾਂਜੀ ਇਹ ਤਾ ਬੜੀ ਵਧੀਆ ਗੱਲ ਆਪਣਾ ਬਾਲਕਨੀ ਵਗੈਰਾ ਹੋਏ ਨਾ ਬੰਦਾ ਛੋਟ ਛੋਟੇ ਗਮਲੇ ਹੀ ਲਾ ਲੈਂਦਾ ਘਰ।
ਹਾਂਜੀ ਮੈਂ ਵੈਸੇ ਲਾਏ ਨੇ ਗਮਲੇ ਥੋ ਨਾਂ ਚ ਜਿਵੇਂ ਫਰੂਟ ਨਹੀਂ ਹੈਗੇ ਉਸ ਚ ਜਿਵੇਂ ਉਹ ਹੈਗਾ ਇੱਕ ਚ ਜਿਵੇਂ ਐਲੋਵੇਰਾ ਹੈਗਾ ਇੱਕ ਗੁਲਾਬ ਹੈ ਤੇ ਇਹ ਵੀ ਹੈਗੇ ਨੇ ਮਤਲਬ ਕੋਈ ਉਹ ਨੀ ਹੈਗੇ ਫਰੂਟ ਵਗੈਰਾ ਦੇ। ਤੇ ਮੈਂ ਸੋਚ ਰਹੀ ਸੀ ਮੈਂ ਕਿਹਾ ਐਵੇ ਥੋੜੇ ਛੋਟੇ-ਛੋਟੇ ਨਾ ਬੰਦਾ ਉੱਪਰ ਕਿਚਨ ਗਾਰਡਨ ਬਣਾ ਲੈਂਦਾ। ਤੇ ਉਸ ਚ ਐਵੇਂ-ਐਵੇਂ ਦੇ ਫਰੂਟ ਹੀ ਲਾ ਲਏ ਬੰਦਾ ਹਨਾ।
ਇਹ ਤਾਂ ਹੈ ਹੀ ਜੀ ਆਪਣਾ ਨਾ ਵੈਸੇ ਛੋਟੇ ਮੋਟੇ ਗੁਲਾਬ ਆਨ ਫੁੱਲ ਵੀ ਆਉਂਦੇ ਨੇ ਵ ਵਧੀਆ ਲੱਗਦੇ ਨੇ।
ਹਾਂਜੀ ਮੈਂ ਉਹਦੇ ਵਾਸਤੇ ਲਗਾਏ ਸੀਗੇ। ਪਹਿਲੇ ਆਪਾ ਵੀਟ ਗ੍ਰਸ ਹੁੰਦੀ ਹੈ ਨਾ ਉਹ ਵੀ ਉਗਾਉਂਦੇ ਸੀਗੇ ਉਦੋਂ ਜੂਸ ਬਣਾ ਕੇ ਪੀਂਦੇ ਸੀ ਪਹਿਲੇ ਤੇ ਹੁਣ ਬਸ ਉਹਦਾ ਹ ਕੋਈ ਪਿੰਦਾ ਨੀ ਹੈ ਤੇ ਮੈਂ ਤਾਂ ਨੀ ਉਗਾ ਦਿਓ ਕਿਉਂਕਿ ਉਹਦਾ ਵੈਸੇ ਵੀ ਦੇਖੋ ਅਗਰ ਆਪ ਲਗਾਓ ਨਾ ਤੇ ਤਿੰਨ ਚਾਰ ਦਿਨ ਲੱਗਦੇ ਨੇ ਉਨੂੰ ਉਗਦੇ ਤਿੰਨ ਚਾਰ ਦਿਨ ਚ ਪੂਰਾ ਫੁੱਲ ਗਰੋਥ ਹੋ ਜਾਂਦੀ ਹੈ ਓਦੀ।
ਇਹ ਤਾਂ ਹੈ ਹੀ ਤਾਂ ਵੇਖੋ ਹੁਣ ਅੱਜ ਕੱਲ੍ਹ ਤਾਂ ਬੂਟੇ ਵੀ ਔਨਲਾਈਨ ਮਿਲ ਮਿਲ ਦੇ ਨੇ ਹਨਾ ਬੰਦਾ ਬੀਜ-ਬੂਜ ਲਾ ਲੈਂਦਾ ਘਰ।
ਹਾਂਜੀ-ਹਾਂਜੀ ਨਈ ਤੁਸੀ ਵਧੀਆ ਕੀਤਾ ਮੈਨੂੰ ਵੀ ਦੱਸ ਦੋ ਸਗੋਂ ਮੈਂ ਤੁਹਾਡੇ ਕੋਲ ਵੀ ਪੁੱਛਾਂਗੀ। ਕਦੇ ਫਰੂਟ ਦਾ ਬੂਟਾ ਕਿਵੇਂ ਲਾਣਾ ਨਾ ਘਰ ਚ ਆਪਣਾ।
ਹਾਂਜੀ-ਹਾਂਜੀ
ਫੁੱਲਾਂ ਦਾ ਵੀ ਬੰਦਾ ਲਾ ਲੈਂਦਾ ਨਾਲੇ ਆਪਣਾ ਖੁਸ਼ਬੂ ਵੀ ਆਉਂਦੀ ਹੈ ਡੈਕੋਰੇਸ਼ਨ ਵੀ ਲੱਗ ਦੀ ਏ।
ਇੱਥੇ ਨਾ ਔਨਲਾਈਨ ਹੁੰਦੇ ਨੇ ਨਾ ਪੇਜਾਂ ਪੇਜ ਵਰਾ ਹੁੰਦੇ ਨੇ। ਜਿੰਨਾ ਤੋਂ ਸਾਨੂੰ ਪਤਾ ਚੱਲਦਾ ਕਿਹੜੇ ਹੈਗੇ ਨੇ ਕਿਹੜੇ ਨਈ ਤੇ ਕੈਨੀ ਆ ਉੱਧਰੋ ਹੀ ਮੰਗਵਾ ਲੈਂਦੇ ਹਾਂ ਦੋਨੋ ਜਨੇ।
ਇਹ ਤਾ ਹੈ ਕੱਠੇ ਹੀ ਮੰਗਵਾ ਲੇਨੇ ਆਪਣਾ ਹੈਨਾ।
ਹਾਂ ਉਹੀ ਇੱਕ ਸਹੀ ਟਾਈਮ ਤੇ ਆ ਵੀ ਜਾਣਗੇ।
ਚਾਹੇ ਫਲਾਵਰ ਵੀ ਹੋਣ ਨਾ ਫੁੱਲ ਵਗੈਰਾ ਵੀ ਹੋਣ ਥੋੜੀ ਡੈਕੋਰੇਸ਼ਨ ਵੀ ਲੱਗਦੀ ਹੈ ਘਰ ਦੀ ਨਾ। ਫਾਇਦੇ ਤਾ ਹੈਗੇ ਨੇ ਵੇਖੋ ਇਹਦੇ ਆਪਨੇ।
ਹਮ ਇਹ ਤਾਂ ਹੈ ਦੇਖੋ।
ਹਾਂਜੀ-ਹਾਂਜੀ ਹੋਰ ਸੁਣਾਓ ਭੈਣ ਜੀ।
ਬਸ ਕੁਛ ਨੀ ਤੁਸੀ ਦੱਸੋ।
ਬਸ ਹੁਣ ਬੈਠੇ ਸੀ ਦੱਸੋ ਇਹ ਨਾਨੀ ਘਰੋ ਆਏ ਨੇ ਬੱਚੇ ਤੇ ਮੈਂ ਕਿਹਾ ਚਲੋ ਹੁਣ ਨਾ ਇਹ ਥੋੜ੍ਹਾ ਜ ਥੋੜ੍ਹੀ ਜਿਹੀ ਦੇਰ ਟੀਵੀ ਟੂਵੀ ਵੇਖਣ ਇਚ ਲਾਂਦੇ ਪਏ ਨੇ ਮੈਂ ਕਿਹਾ ਚਲੋ ਜਾਦਾ ਟੀਵੀ ਵੀ ਨਾ ਵੇਖਣ। ਆਪਣਾ ਇਹਨਾਂ ਨੂੰ ਕਿੱਥੇ ਨਾ ਕਿੱਥੇ ਬਿਜੀ ਰੱਖਦਾ ਚਾਹੇ ਆਪਣਾ ਕੋਈ ਇਨ ਡੋਰ ਗੇਮ ਖੇਡ ਲੈਣ ਚਾਹੇ ਆਊਟਡੋਰ ਬਾਰ ਦੀ ਖੇਡ ਲੈਣ ਕੋਈ ਗੇਮ ਹੈਨਾ। ਚਾਹੇ ਬੈਡਮਿੰਟਨ ਹੋ ਗਿਆ ਲੂਡੋ ਕੈਰਮ ਬਸ ਇਹਨਾ ਇਚ ਹੀ ਬੱਚਿਆਂ ਨੂੰ ਬਿਜੀ ਰੱਖਣ ਵਿਚ ਸਾਰਾ ਦਿਨ ਨਿਕਲ ਜਾਂਦਾ। ਫੇਰ ਇਹ ਹੁੰਦਾ ਹੈ ਕਿ ਕਿੱਥੇ ਛੁੱਟੀਆਂ ਖ ਖਤਮ ਹੋਣ ਤੱਕਨ ਕੋਈ ਗੰਦੀ ਆਦਤ ਹੀ ਨਾ ਪਾ ਲੈਣ ਜਾ ਤਾ ਫੋਨ ਵੇਖਣ ਦੀ ਟੀਵੀ ਵੇਖਣ ਦੀ ਆਪਣਾ ਹੈਨਾ। ਤੇ ਫਿਰ ਪੜ੍ਹਾਈ ਵੱਲ ਨੀ ਧਿਆਨ ਰਹਿੰਦਾ ਨਾ ਬ ਚਿਆ ਦਾ ਸਾਰਾ ਸ਼ਡਿਊਲ ਜਾ ਖ਼ਰਾਬ ਹੋ ਜਾਂਦਾ ਇਹਨਾ ਵੱਲ ਬੜਾ ਧਿਆਨ ਦੇਣਾ ਪੈਂਦਾ ਬੱਚਿਆ ਤੇ ਦੱਸੋ।
ਇਹ ਤਾ ਹੈ ਹੀ ਦੇਖੋ ਚਾਹੇ ਤੁਸੀ ਤਾਂ ਮੈਂ ਤਾਂ ਕਹਿਿੰਦੀ ਹਾਂ ਕਿ ਤੁਸੀਂ ਇਹਨਾਂ ਦਾ ਹੋਲੀਡੇ ਹੋਮਵਰਕ ਵਗੈਰਾ ਸਾਰਾ ਕਰਵਾ ਲਿਆ।
ਕਿੱਥੇ ਕਰਾਇਆ ਜੇ ਆਪਣਾ ਮੈਂ ਹੁਣ ਕਰਾਉਣਾ ਸੋਚਦੀ ਪਈ ਹਾਂ ਸ਼ੁਰੂ ਕਰਾਵਾਂ ਥੋੜ੍ਹਾ ਆਪਣਾ ਥੋੜਾ-ਥੋੜਾ ਕਰਕੇ ਇਹਨਾਂ ਦਾ ਕੰਮ ਨਾ ਫਿਰ ਛੁੱਟੀਆਂ ਖਤਮ ਹੋ ਜਾਂਦੀਆਂ ਤੇ ਕੰਮ ਨੀ ਮੁੱਕਦਾ ਇਹਨਾਂ ਦਾ
ਹਾਂ ਇਹੀ ਹੁੰਦਾ ਮੈਂ ਉਓਹੀ ਪੁੱਛ ਰਹੀ ਕਿਉਂਕਿ ਨਾ ਮੈਂ ਤਾਂ ਪਹਿਲਾਂ ਇਹੀ ਕਿਹਾ ਮੈਂ ਕਿਹਾ ਪਹਿਲਾਂ ਤੁਸੀਂ ਛੁੱਟੀ ਛੁੱਟੀਆਂ ਖਤਮ ਹੋਣ ਤੋਂ ਪਹਿਲੇ, ਪਹਿਲੇ ਕੰਮ ਖ਼ਤਮ ਕਰੋ। ਉਹੀ ਸ਼ੁਰੂ ਕਰਦੇ-ਕਰਦੇ ਕਦੀ ਇਹ ਲਿਆਓ ਕਦੇ ਉਹ ਲਿਆਓ ਤੇ ਇਨਾਂ ਦੇ ਕੰਮ ਨੀ ਖਤਮ ਹੋਏਆ ਨਾ ਮੇਰੇ ਖਾਤਮ ਹੋਏ ਹੁਣ ਹੁਣ ਛੁੱਟੀ ਹੋਈਏ
ਹਾਂਜੀ ਪਹਿਲੇ ਬੰਦਾ ਇਹਨਾਂ ਦਾ ਕੰਮ ਵੇਖੇਗਾ ਫੇਿਰ ਉਹਨੂੰ ਯੂਟਿਊਬ ਤੋਂ ਵੇਖ ਕੇ ਸਮਝੇਗਾ ਫਿਰਰ ਉਹੋ ਜੋ ਸਮਾਨ ਲਿਆਉਣਾ ਪੈਂਦਾ ਫਿਰ ਬਣਾਉਣਾ ਪੈਂਦਾ ਫਿਰ ਛੱਡ ਕੇ ਵੀ ਆਓ ਕਿੰਨੇ ਤਾਂ ਯਾਬ ਹੁੰਦੇ ਨੇ ਦੱਸੋ
ਮੈਂ ਤਾਂ ਖੁਦ ਸੋਚਦੀ ਹਾਂ ਕਿ ਦੁਬਾਰਾ ਕਲਾਸ ਕਰ ਰਹੀ ਆ ਮੈਂ
ਤੇ ਹੋਰ ਅਸੀਂ ਪੜ੍ਹਦੇ ਪਏ ਹਾਂ ਹੈ ਹੁਣ ਦੁਬਾਰਾ-ਦੁਬਾਰਾ
ਉਹੀ ਤੇ
ਆਪਣੇ ਉਹ ਕਰਾ ਰਹੇ ਨੇ ਸਾਡੀ ਆਰਟ ਐਂਡ ਕਰਾਫਟ ਦੀ ਨਾ ਉਹ ਸਾਨੂੰ ਡਿਗਰੀ ਮਿਲੇਗੀ ਹੁਨ ਵੇਖਣਾ ਤੇ ਹੋਰ
ਕੈਹਿ ਰਹੇ ਕਿ ਤੁਸੀਂ ਸ਼ਾਇਦ ਭੁੱਲ ਜਾਓ ਦੁਬਾਰਾ ਕਰੋ
ਹਾਂ ਪ੍ਰੋਫੈਸ਼ਨਲ ਬਣਾ ਰਹੇ ਨੇ ਸਾਨੂੰ
ਹਾਂ ਕਿਉਂਕਿ ਹੋਮਵਰਕ ਜਿਹੜਾ ਹੁੰਦਾ ਉਹ ਬੱਚਿਆਂ ਵਾਤੇ ਨਹੀਂ ਹੁੰਦਾ ਉਹ ਸਾੇ ਵਾਸਤੇ ਹੁੰਦਾ ਕਿ ਤੁਸੀਂ ਘਰ ਫਰੀ ਨੀ ਬੈਠਣਾ ਤੁਸੀਂ ਕਰੋ ਏ ਕੰਮ
ਹਾਂਜੀ ਬੱਚਿਆਂ ਨੂੰ ਕੀ ਸਮਝ ਆਉਣਾ ਜਾਂ ਤੁਸੀਂ ਇਹਨਾਂ ਨੂੰ ਕੋਈ ਲਿਖਣ ਦਾ ਕੰਮ ਦਿਓ ਜਾਂ ਯਾਦ ਕਰਨ ਦਾ ਦਿਓ ਪ੍ਰੋਜੈਕਟ ਜੇ ਦੇ ਦਿੰਦੇ ਨੇ ਇਹਨਾਂ ਨੂੰ ਤੇ ਇਹਨਾਂ ਨੂੰ ਕੀ ਪ੍ਰੋਜੈਕਟ ਬਣਾਉਣੇ ਵੀ ਨਾ ਆਉਂਦੇ ਹੋਣ ਚਾਹੇ ਨਾਮ ਅੱਖਰ ਵੀ ਨਾ ਪਤਾ ਹੋਏ ਬਸ ਮਾਵਾਂ ਨੇ ਕਰਨਾ ਫਿਰ
ਉਹ ਤਾਂ ਹੈ ਹੀ ਦੇਖੋ ਮਾਵਾਂ ਨੇ ਹੀ ਕਰਨਾ ਹੈਗਾ ਮੋਰ ਦੀਤ ਨੇ ਥੋੜ੍ਹੀ ਕਰਨਾ ਹੈਗਾ ਇਹ ਤੇ ਵੱਡੇ ਭਰਾ ਭੈਣ ਹੋਣ ਤੇ ਉਹਨਾ ਤੋਂ ਕਰਵਾਓ
ਤੇ ਹੋਰ ਅੱਜ ਕੱਲ੍ਹ ਕਿੱਥੇ ਬੱਚੇ ਮੁੜਦੇ ਨੇ ਆਪਣਾ ਫੋਨ ਫੜ ਲੈਣ ਜਾਂ ਟੀ ਵੀ ਫੜ ਲੈਣ ਹੁਣ ਮੈਂ ਸੋਚ ਰਹੀ ਇਹਨਾਂ ਨੂੰ ਆਰੇ ਲਾਵਾਂ ਇਹਨਾਂ ਨੂੰ ਕਹਾਂ ਚਲੋ ਆਪਣੇ ਪ੍ਰੋਜੈਕਟ ਖਤਮ ਕਰੋ ਜਿਹੜਾ ਘੱਟ ਤੋਂ ਘੱਟ ਲਿਖਣ ਦਾ ਕੰਮ ਥੋੜਾ ਬਹੁਤਾ ਉਹ ਤਾਂ ਬੰਦਾ ਕਰਾ ਦਿੰਦਾ ਹੈ ਵੱਖਤ ਤਾਂ ਇਹਦੇ ਚ ਕਰਾਫਟ ਵਗੈਰਾ ਚ ਪੈਂਦਾ ਜੇ
ਉਹ ਤਾਂ ਹੈ ਹੀ ਦੇਖੋ ਕਿਉਂਕਿ ਨਾ ਅਸੀਂ ਖੁੱਦ ਹੀ ਇਨਾ ਕੀਤਾ ਹੋਇਆ
ਹਾਂਜੀ ਆਪਣਾ ਹਲਕੀ ਹੁੰਦੀ ਥਰਮਾਕੋਲ ਵਗੈਰਾ ਵੀ ਨਾ ਡਰ ਲੱਗਦਾ ਪ੍ਰੋਜੈਕਟ ਬਣਾ ਕੇ ਬੰਦਾ ਜਲਦੀ ਰੱਖਦੇ ਘਰ ਤੇ ਬੱਚੇ ਤੋੜ ਤੂੜ ਹੀ ਨਾ ਦੇਣ
ਨਹੀਂ ਉਹ ਬਣਾਉਣ ਚ ਫਿਰ ਜਿਵੇਂ ਗਲੂ ਵਗੈਰਾ ਯੂਜ਼ ਹੁੰਦੀ ਹੈ ਉਹ ਵੀ ਨੀ ਦੇ ਸਕਦੇ ਨਾ ਇਹਨਾਂ ਦੇ ਹਥ ਚ ਵੀ ਪਤਾ ਨੀ ਕੀ ਕਰਨ ਅੱਗੋਂ ਕੀ ਨਾ ਕਰਨ ਉਹਦੇ ਨਾਲ ਹੈ ਨਾ
ਤੇ ਹੋਰ ਉਹ ਤਾਂ ਹੈ ਹੀ ਫਿਰ ਇਹਨਾਂ ਨੂੰ ਕੀ ਸਮੱਝ ਕਿਹੜੀ ਚੀਜ਼ ਫੈਵੀ ਕੋਲ ਕੀ ਤੇ ਕਿਹੜੀ ਚੀਜ਼ ਕੀ ਹੈ ਨਾ
ਹਮ ਉਹੀ ਪਤਾ ਨੀ ਕਿ ਕਿਵੇਂ ਕਿਸੇ ਚੀਜ਼ ਨੂੰ ਯੂਜ਼ ਕਰਨ ਹੱਥ ਸਾੜ ਸੁੂੜ ਨਾ ਲੈਣ
ਤੇ ਹੋਰ ਦੋ ਮਿੰਟ ਧਿਆਨ ਹਟਿਆ ਤੇ ਦੁਰਘਟਨਾਂ ਹੋਈ ਇਹਨਾਂ ਨੇ ਕੋਈ ਨਾ ਕੋਈ ਸਮਾਨ ਦਾ ਕਬਾੜਾ ਕੀਤਾ ਹੁੰਦਾ ਹੈ
ਸਹੀ ਗੱਲ ਹੈ ਕਦੀ ਕੁੱਛ ਕਦੀ ਕੁੱਛ ਮੈਂ ਤਾਂ ਤਾਂ ਹੀ ਨੀ ਦਿੰਦੀ ਉਧੱਰ ਵਾਈ ਉਸ ਦਿਨ ਮੈਂ ਦੇਖਿਆ ਹਲੇ ਗਲੂਗਨ ਮੈਂ ਯੂਜ ਵੀ ਨੀ ਕਰ ਰਹੀ ਸੀ ਤੇ ਉਹਦੇ ਉਧ ਉਹਦੀ ਜਿਹੜੀ ਤੇ ਟਿੱਪ ਹੁੰਦੀ ਹੈ ਨਾ ਉਹਨੂੰ ਟੱਚ ਕਰ ਰਹੇ ਜ ਮੈਂ ਕਿਹਾ ਗਰਮ ਹੋ ਜਾਏਗੀ ਨਾ ਫਿਰ ਪਤਾ ਚਲੇਗਾ ਕਿੰਨੀ ਗਰਮ ਹੈਗੀ ਹੈ ਉਹ ਛੱਡ ਦੋ ਉਹਨੂੰ
ਤੇ ਸਹੀ ਗੱਲ ਇਹ ਹੋਰ ਹੈ ਤਾਂ ਡਰ ਰਹਿੰਦਾ ਹੀ ਬੱਚਿਆਂ ਨੂੰ ਪਤਾ ਤਾਂ ਹੈ ਨੀ ਹੋਰ ਹਾਂਜੀ ਹਾਂਜੀ
ਮੈਂ ਕਰਦੀ ਆ ਤੁਹਾਨੂੰ ਠੀਕ ਹੈ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ